ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਚਾਲ ਬਸ ਵਧੀਆ, ਵਧੀਆ।
ਹੂ ਬਸ ਆਪਾਂ ਵੀ ਵਧੀਆ।
ਚਲੋ ਵਧੀਆ ਜੀ ਹੀ ਰਹਿਣੀ ਚਾਹੀਦੀ ਹੋਰ ਕੀ ਕਰ ਰਹੇ?
ਬਸ ਰੋਟੀ ਖਾ ਕੇ ਹਟਿਆ ਹੁਣ ਸੌਣ ਦੀ ਤਿਆਰੀ। ਆਲੂ ਬੜੀਆਂ ਬਣਾਈਆਂ ਸੀ।
ਪਿੱਛਾ।
ਹਾਂ।
ਠੀਕ ਹੈ ਠੀਕ ਹੈ ਜ ਆਪਾਂ ਹੀ ਖਾ ਬੈਠੇ ਹੁਣ ਸੋਨ ਦੀ ਤਿਆਰ ਕਰ ਰਿਹਾ। ਤੁਹਾਡਾ ਫੋਨ ਆਇਆ ਸੀ ਤੁਹਾਡਾ ਫੋਨ ਸੁਣ ਲਈਏ। ਹਾਂਜੀ।
ਬੱਚੇ ਤਾਂ ਮੈਂ ਕਿਹਾ ਸੋ ਗਏ ਨੇ।
ਅੱਛਾ, ਅੱਛਾ ਸਾਡੇ ਵੀ ਸੋਣ ਵਾਲੇ ਨੇ।
ਹਮ ਹੋਰ। ਗਏ ਨੀ ਕਿਥੇ ਘੁੰਮਣ।
ਨਾ ਬਸ ਛੁਟੀਆਂ ' ਚ ਗਏ ਸੀ ਹੀ ਹੁਣ ਤਾ ਖੁਲ ਗਏ ਸਕੂਲ।
ਅੱਛਾ, ਅੱਛਾ।
ਮੈ ਸੁਣਿਆ ਤੁਸੀ ਹੇਮਕੁੰਡ ਸਾਹਿਬ ਗਏ ਸੀ ਛੁੱਟੀਆਂ 'ਚ।
ਹਾਂਜੀ ਹਾਂਜੀ।
ਕਿਵੇਂ ਦਾ ਰਿਹਾ ਟ੍ਰਿਪ।
ਵਧੀਆ ਸੀਗਾ।
ਅੱਛਾ, ਅੱਛਾ ਚੱਲੋ ਵਧੀਆ ਰਹਿਣਾ ਚਾਹੀਦਾ ਅੱਛਾ ਜੀ।
ਹਾਂ, ਦਰਸ਼ਨ ਬਹੁਤ ਵਧੀਆ।
ਚਲੋ, ਵਧੀਆ- ਵਧੀਆ।
ਹੂੰ।
ਵਧੀਆ ਹੋਣੇ ਚਾਹੀਦੇ ਦਰਸ਼ਨ।
ਹੂੰ, ਤੁਸੀ ਵੀ ਲਗੇ ਏਥੋਂ ਸਿੱਧਾ ਰਿਸ਼ੀ ਕੇਸ਼ ਉੱਥੇ ਰੁਕੇ ਆਂ।
ਅੱਛਾ।
ਹੁਣ ਰਿਸ਼ਕੇਸ਼ ਤੋਂ ਅਗੇ ਸਿੱਧਾ ਗੋਵਿੰਦ ਧਾਮ।
ਅੱਛਾ, ਅੱਛਾ।
ਫਿਰ ਉੱਥੇ ਰੁਕੇ ਆ ਰਾਤ ਨੂੰ।
ਠੀਕ ਏ, ਠੀਕ ਏ।
ਗੋਬਿੰਦ ਧਾਮ ਤੋਂ ਹੀ ਯਾਤਰਾ ਸ਼ੁਰੂ, ਗੋਬਿੰਦ ਘਾਟ ਤੋਂ ਸੱਚੀ। ਗੋਬਿੰਦ ਘਾਟ ਗੁਰਦਵ ਹੂੰ, ਤੋ ਵੀ ਯਾਤਰਾ ਪੈਦਲ ਹੀ ਚਲਣਾ ਹੋਏ, ਗੋਬਿੰਦ ਘਾਟ ਤੋਂ ਗੋਬਿੰਦ ਧਾਮ। ਸਾਨੂੰ ਔਹ, ਜਿਹੜੇ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤਾਂ ਇੱਕ ਦਿਨ ਲੱਗ ਗਿਆ ਸਾਨੂੰ। ਜਿਵੇਂ ਅਸੀਂ ਤੜਕੇ, ਸਵੇਰੇ ਚੱਲੇ ਸੀ ਚਾਰ ਵਜੇ। ਤਾਂ ਅਸੀਂ ਕੋਈ ਪੰਜ ਕ ਵਜੇ ਪਹੁੰਚ ਗਏ ਸੀਗੇ।
ਅੱਛਾ, ਅੱਛਾ।
ਹੂੰ, ਸ਼ਾਮੀ।
ਠੀਕ ਏ, ਠੀਕ ਏ।
'ਤੇ ਫਿਰ ਉੱਥੇ ਗੁਰਦੁਆਰੇ ਸੁੱਤੇ, ਗੋਬਿੰਦ ਧਾਮ।
ਅੱਛਾ!
ਤੇ ਰਾਤ, ਫਿਰ ਉੱਥੋਂ ਫਿਰ ਗੋਬਿੰਦ ਅ ਹੇਮਕੁੰਡ ਦੀ ਯਾਤਰਾ।
ਠੀਕ, ਠੀਕ।
ਫਿਰ, ਉੱਥੋਂ ਸਵੇਰੇ ਉੱਥੋਂ ਵੀ ਤੜਕੇ ਚੱਲੇ ਆ।
ਹੂੰ।
ਤਿੰਨ, ਤਿੰਨ- ਚਾਰ ਵਜੇ।
ਅੱਛਾ।
'ਤੇ ਅਸੀਂ ਤਾਂ ਘੋੜੇ 'ਤੇ ਚਲੇ ਗਏ ਸੀਗੇ।
ਅੱਛਾ, ਅੱਛਾ ਠੀਕ ਏ, ਤੁਹਾਨੂੰ
ਤਾਂ ਹਿੰਮਤ ਨਈਂ ਸੀ, ਚੜ੍ਹਨ ਦੀ।
ਹਾਂ, ਐ ਤਾਂ ਹੈ। ਉੱਥੇ ਤਾਂ ਐਨੀ ਹਿੰਮਤ ਕਿੱਥੇ ਹੁੰਦੀ ਏ।
ਫਿਰ, ਅਸੀਂ ਘੋੜਾ ਹੀ ਕਰ ਲਿਆ ਸੀਗਾ।
ਅੱਛਾ, ਅੱਛਾ, ਕਿੰਨੇ ਦਾ ਪੈ
ਹਾਂ, ਦੋ ਹਜਾਰ ਲੈ ਲਿਆ ਸੀਂ ਉਹਨੇ।
ਆਣ -ਜਾਣ ਜਾਂ ਫਿਰ?
ਨਈਂ, ਨਈਂ, ਕੱਲਾ ਜਾਣ- ਜਾਣ ਦਾ ਈ।
ਅੱਛਾ, ਅੱਛਾ।
ਹਾਂ।
ਠੀਕ ਐ, ਠੀਕ ਐ। ਵਧੀਆ- ਵਧੀਆ।
ਉਨ੍ਹੇ ਸਾਨੂੰ, ਮਤਲਬ ਦੋ ਘੰਟੇ 'ਚ ਪਹੁੰਚਾ ਤਾ ਉਨ੍ਹੇ।
ਅੱਛਾ, ਅੱਛਾ, ਦੋ ਘੰਟੇ ਤੇ ਉਵੇਂ ਕਿੰਨੇ ਪੈਦਲ ਕਿਵੇਂ ਲੱਗਦੇ ਨੇ?
ਤਾਂ ਪੈਦਲ ਹੀ, ਸਾਰੇ ਜਣੇ ਤਿੰਨ -ਸਾਢੇ ਤਿੰਨ ਵਜੇ ਚੱਲੇ ਸੀਗੇ। ਕੋਈ ਸਾਢੇ ਕੁ ਦਸ- ਗਿਆਰਾਂ ਵਜੇ ਪਹੁੰਚੇ ਸੀਗੇ।
ਹਾਂ, ਅੱਛਾ- ਅੱਛਾ।
ਹਾਂ।
ਐਵੇ ਬਸ ਟੈਮ ਪਾਸ ਹੋ ਜੇਗਾ ਸਾਰਾ। ਹਾਂ, ਵਧੀਆ- ਵਧੀਆ। ਜਿੱਦਾਂ ਗਲੀ ਕਿੰਨੇ ਚ ਖੇਲਦਾ ਰਹਿੰਦਾ ਹੈ ਨਾ, ਨਾਲ- ਨਾਲ ਦੇਖਦੇ ਰਹੋ। ਠੀਕ, ਠੀਕ ਨਹੀਂ ਉਹ ਤੁਹਾਡੀ ਆਵਾਜ਼ ਕਲੀਅਰ ਨਹੀਂ ਹੈਗੀ। ਨਹੀਂ ਓ ਆਪਣਾ, ਕਿੰਨੇ ਜਾਣੇ ਗਏ ਸੀ?
ਅਸੀਂ ਕੁੱਲ ਬਾਰਾਂ ਜਣੇ ਸੀਗੇ।
ਅੱਛਾ, ਅੱਛਾ।
ਦਸ ਮਿੰਟ ਹੀ ਕਰਨੀ ਏਦਾਂ ਤੇ ਨਹੀਂ ਪੁਛੇਗਾ, ਹਾਂਜੀ ਅੱਛਾ ਬਾਰਾਂ ਜਾਣੇ।
ਹਾਂ, ਹਾਂ।
ਠੀਕ ਏ, ਠੀਕ ਏ।
ਹਾਂ, ਦੋ।
ਅੱਛਾ ਦੋ ਗੱਡੀਆਂ ਆ।
ਹਾਂ, ਇੱਕ ਗੱਡੀ ਚ ਆਪਾਂ ਛੇ, ਛੇ ਜਣੇ
ਅਛਾ ਛੇ ਜਾਣੇ ਠੀਕ ਹੈ, ਠੀਕ ਹੈ। ਤੇ ਚਲੋ ਵਧੀਆ ਏ।
ਹੋਰ, ਤੇ ਤੁਸੀਂ ਗਏ ਕਿਧਰੇ?
ਗਏ ਸੀ, ਮੈਂ ਜੰਮੂ ਗਿਆ ਸੀ।
ਅੱਛਾ, ਅੱਛਾ।
ਹਾਂ ਉੱਥੋਂ ਦੀ ਵੀ ਫੇਰ ਤਿੰਨ ਦਿਨ ਲਾ ਕੇ ਮੈਂ ਪੰਜਾਬ ਚਲਾ ਗਿਆ। ਉੱਥੇ ਦੀ ਫੇਰ ਬਾਰਾ ਦਿਨ ਕੁਛ ਝੇਲਾ ਨਹੀਂ ਵੈਸੇ ਨਾਨੀ ਘਰ ਗਿਆ ਸੀ ਮੈ।
ਠੀਕ।
ਹਮ ਓ ਅਪਣਾ ਗਏ ਸੀ, ਬਾਰਾਂ ਦਿਨ ਲਾਏ ਉੱਥੇ ਕੈਥਲ ਵਗੈਰਾ ਗਏ ਸੀ ਘੁੰਮਣ।
ਅੱਛਾ।
ਹਮ ਤੇ ਬਸ ਹੋਰ ਲੋਕਲ ਵਗੈਰਾ ਲੋਕਲ ਹੀ ਘੁੰਮੇ ਓਥੇ।
ਠੀਕ ਏ।
ਹਾਂਜੀ ਹਾਂ- ਹਾਂ ਫਸ਼ਟ ਕਲਾਸ ਇੱਕਦਮ।
ਹਮ ਪਰ ਗਰਮੀ ਬੜੀ ਹੈ ਉੱਥੇ। ਗਰਮੀ ਤਾਂ ਬੜੀ ਹੋ ਗਈ ਏ, ਬਿਨਾ ਏ ਸੀ ਬੈਠਾ ਹੀ ਨਹੀਂ ਜਾਂਦਾ।
ਗਰਮੀ ਤਾਂ ਹੈ ਹੀ ਬਹੁਤ।
ਹਮ।
ਉੱਥੇ ਬਹੁਤ ਗਰਮੀ ਏ।
ਹਾਂ ਉਹ ਤਾਂ ਹੈ ਬਿਨੇ ਏ ਸੀ ਤੋਂ ਬੈਠਾ ਨਹੀਂ ਜਾਂਦਾ, ਉੱਥੇ ਬੜੀ ਹੈ ਉੱਥੇ ਤੇ ਚਾਲੀ ਡਿਗਰੀ ਟੈਂਪਰੇਚਰ ਪਰ ਹੈਗਾ।
ਬਾਰਸ਼ ਪੈਂਦੀ ਸਗੋਂ ਹੁਮਸ ਹੋ ਜਾਂਦਾ।
ਹਾਂ ਉਹ ਤੇ ਹੈ, ਬਹੁ ਨਹੀਂ ਮਾੜੀ ਮੋਟੀ ਠੰਡਕ ਹੁੰਦੀ ਏ।
ਹਮ।
ਫੇਰ ਹੁੰਮਸ ਹੋ ਜਾਂਦੀ ਹੈ।
ਹਮ।
ਤੇ ਤੁਹਾਡੀ ਹੋਈ ਬਾਰਿਸ਼?
ਨਾ ਸਾਡੇ ਕਿਥੇ ਹੋਈ ਬਾਰਿਸ਼।
ਅੱਛਾ, ਅੱਛਾ ਤੇ ਕੱਲ੍ਹ ਪਰਸੋਂ।
ਨਾ।
ਹਮ।
ਬਿਲਕੁਲ।
ਅੱਛਾ ਅੱਛਾ, ਡੇ ਪਰਸ।
ਹੂੰਮਸ ਜਾ ਹੋਇਆ ਦਾ।
ਹਾਂ ਓਹ ਦੋ ਦਿਨ ਬਾਰਿਸ਼ ਹੋਈ ਸੀ ਫਿਰ ਅਗਲੇ ਦਿਨ ਹੂੰਮਸ ਜੀ ਹੋ ਗੀ।
ਹਾਂ, ਬਾਰਿਸ਼ ਪਈ ਤੋਂ ਜ਼ਿਆਦਾ ਗਰਮੀ ਹੋ ਜਾਂਦੀ ਐ।
ਹਾਂ, ਹਵਾ ਹੁਵਾ ਨੀ ਚੱਲਦੀ ਨਾ ਕੁਛ। ਤਾਂ। ਫਿਰ ਅੰਦਰ ਈ ਬੈਠੇ ਦਾ ਏਸੀ ਵਿੱਚ। ਬਾਹਰ ਨਿਕਲਦੇ ਕਿੱਥੇ ਆ ਸ਼ਾਮੀ ਨਿਕਲਿਆ ਜਾਂਦਾ ਬਾਹਰ। ਸ਼ਾਮੀ ਰਾਤ ਵੇਲੇ।
ਗਰਮੀ ਐ ਜਾਣਾ ਕਿੱਥੇ ਐ।
ਓ ਤੇ ਹੈ ਹੁਨ ਸ਼ਾਮੀ ਫਿਰ ਕਿਤੇ ਜਾਣਾ ਹੋਵੇ ਕੋਈ ਲੋਕਲ ਜਾਣਾ ਹੋਵੇ। ਸ਼ਾਮੀ ਹੀ ਨਿਕਲਿਆ ਜਾਂਦਾ ਵਾਂ ਟਿਊਸ਼ਨ ਵਗੈਰਾ ਹੋਵੇ ਨਾ ਜਿਵੇਂ।
ਅੱਛਾ।
ਹਾਂਜੀ।
ਤੇ ਓਦਾਂ ਘੁੰਮਣ ਵਾਸਤੇ ਪਾਰਕ ਪੂਰਕ ਚ ਕੋਈ।
ਪਾਰਕ ਇੱਥੇ ਹੈ ਨੀ ਗਾ ਦੂਰ ਈ ਐ ਮਤਲਬ।
ਅੱਛਾ।
ਹੂੰ, ਹਾਂਜੀ। ਤੇ ਤੁਸੀਂ ਜਾਂਦੇ ਨੀ ਸ਼ਾਮੀ ਵੈਸੇ ਕਿਤੇ।
ਹੂੰ, ਮੈਂ ਕਿਆ ਸ਼ਾਮੀ, ਸ਼ਾਮੀ ਜਾਂਦਾ ਨੀ ਕਿਤੇ ਤੁਸੀਂ।
ਗਰਮੀ ਚ ਕਿੱਥੇ ਜਾਣਾ ਅੰਦਰ ਈ ਰਹੀ ਦਾ।
ਅੱਛਾ, ਅੱਛਾ।
ਹੂੰ।
ਓਦੇ ਬੱਚੇ
ਬੱਚੇ ਵੀ ਅੰਦਰ ਈ ਰੈਂਦੇ ਨੇ।
ਟਿਊਸ਼ਨ ਵਗੈਰਾ ਜਾਂਦੇ ਨੇ।
ਹਜੇ ਤਾਂ ਨੀ ਮੰਡੇ ਤੋਂ ਜਾਏਗਾ ਹਜੇ ਪੜ੍ਹਾਈ ਨੀ ਨਾ ਸ਼ੁਰੂ ਹੋਈ।
ਠੀਕ ਐ ਤੇ ਸਕੂਲ
ਸਕੂਲ ਤੇ ਲੱਗਦੇ ਨੇ।
ਅੱਛਾ, ਕਦੋ ਵੇਹਲੇ ਹੋਏ ਆ।
ਇੱਕ ਤਰੀਕ ਤੋਂ ਲੱਗੇ ਸੀਗੇ।
ਅੱਛਾ, ਅੱਛਾ ਇੱਕ ਤਰੀਕ ਮੇਰਾ ਤੀਜੇ ਦਿਨ ਅੱਛਾ ਰੈਗੂਲਰ ਤਿੰਨ ਦਿਨ,
ਹਾਂਜੀ, ਹਾਂਜੀ।
ਚਲੋ ਜੀ ਤੇ ਹੋ ਗੀ ਸਟ ਸਟਾਰਟ ਪੜ੍ਹਾਈ ਨੀ ਹਾਲੇ ਨੀ।
ਹਜੇ ਨੀ ਹੋਈ ਪੜ੍ਹਾਈ। ਸਟਾਰਟ ਮੰਡੇ ਨੂੰ ਹੋਏਗੀ ਮੰਡੇ ਨੂੰ ਜਾਏਗਾ ਕੁਛ ਨੀ ਬੁ ਕੁਰੀਡੀਗ
ਅੱਛਾ ਅੱਛਾ, ਤੇ ਮਤਲਬ
ਬਸ।
ਸਾਰੇ ਸਬਜੈਕਟ ਦੀ।
ਹਾਂਜੀ, ਹਾਂਜੀ।
ਤੇ ਬੋਰਡ ਕਿਹੜਾ ਵੇ ਉਹਦਾ ਸੀ ਬੀ ਐੱਸ ਈ ਐੱਚ ਵੀ ਐੱਸ ਸੀ ਆਈ ਸੀ ਐੱਸ ਈ।
ਸੀ ਬੀ ਐੱਸ ਈ।
ਹੈਂ।
ਸੀਵੀ।
ਸੀ ਬੀ ਐੱਸ ਈ।
ਹਾਂਜੀ।
ਅੱਛਾ, ਨਈ ਮੈਂ ਸੁਣ ਜਾ, ਆਈ ਸੀ ਐੱਸ ਸੀ ਸੀ।
ਹਾਂ, ਸ਼ਾਇਦ ਆਈ ਸੀ ਆਈ ਮੇ ਭੁਲੇਖਾ ਐ।
ਅੱਛਾ-ਅੱਛਾ, ਆਈ ਸੀ ਐੱਸ ਈ ਜੀ ਠੀਕ ਐ ਠੀਕ ਐ ਆਈ ਸੀ ਐਸ ਈ ਦੀ ਪ ਪੜਾਈ ਬੜੀ ਮੁਸ਼ਕਿਲ ਮੈਂ ਸੁਣਿਆ।
ਸਟਾਟਿੰਗ ਚ ਪੜਦੈ ਨਾ ਸਕੂਲ ਤੇ ਫਿਰ ਓਨੂੰ ਓਦੇ ਲਈ ਕੋਈ ਟਫ ਨਈਂ ਐ ਵੈਸੇ।
ਹਾਂ, ਓ ਤੇ ਹੈ ਬਸ ਸੀ ਬੀ ਐੱਸ ਇਸਤੇ ਹੈਗੀ ਪੜਾਈ ਬੋਹ ਔਖੀ ਏ। ਫਿਰ ਆਪਾਂ ਵੀ ਪੜੀਏ ਫਿਰ ਸਾਨੂੰ ਓ ਲਗੇਗੀ ਆਸਾਨ।
ਇਨਾਂ ਦੇ ਮਤਲਬ ਜਿਵੇਂ ਹੁਣ, ਬਾਕੀ ਸਕੂਲਾਂ ਬੱਚੇ ਜਿਵੇਂ ਅ ਟੈਂਥ ਚ ਪੜਦੇ ਆ ਤੇ ਓ ਪੜਾਈ ਏ ਇਨਾਂ ਦੀ
ਅੱਛਾ-ਅੱਛਾ, ਵਦੀਆ ਤੇ ਏਨਾਂ ਦੀ ਸਿਲੇਬਸ ਵੀ ਬੜਾ ਹੋਣਾ।
ਬੋਤ ਜ਼ਿਆਦਾ ਇੰਨੇ ਤਾਂ ਸਬਜੈਕਟ ਨੇ।
ਕਿੰਨੇ ਕੁੱਲ?
ਲੈਂਗੂਏ ਲਿਟਰੇਚਰ
ਅੱਛਾ-ਅੱਛਾ, ਅੱਛਾ ਜੀ, ਹੋਰ? ਅੱਛਿਆ ਅੱਛਾ, ਬਾਇਓ ਵੀ ਏ।
ਹਾਂ
ਅੱਛਾ-ਅੱਛਾ।
ਇੰਨੇ ਤਾਂ ਸਬਜੈਕਟ ਨੇ।
ਓ ਤੇ ਹੈ ਓ ਤਾਂਹੀ ਤੇ ਫਿਰ ਐਸ ਈ ਐਸ ਈ ਦਾ ਨਾਮ ਹੈਗਾ ਏ ਨਾ। ਕੀ ਨਾਮ ਐ ਸਕੂਲ ਦਾ ਇਦੇ?
ਸੈਕਰਡ ਹਾਰਟ ਕਾਨਵੈਂਟ ਸਕੂਲ।
ਅੱਛਾ ਸੈਕਰਡ ਹਾਰਟ ਠੀਕ ਐ ਸਾਡੇ ਇੱਥੇ ਵੀ ਓਈ ਹੈਗਾ ਆ ਠੀਕ ਐ ਠੀਕ ਐ, ਸਾਡੇ ਇੱਥੇ ਵੀ ਸੈਕਰਡ ਹਾਰਟ ਤੇ ਕਿਵੇਂ ਪੜਾਈ ਵਦੀਆ ਚੱਲ ਰਈ ਐ?
ਹਾਂ-ਹਾਂ, ਉਂਝ ਤੇ ਬੋਤ ਵਦੀਐ
ਅੱਛਾ-ਅੱਛਾ।
ਹੂੰ
ਹੂੰ ਹੁਣ ਤਾਂ ਸੈਕਿੰਡ ਟਰਮ ਸ਼ੁਰੂ ਹੋ ਗਿਆ ਹੋਣੈ।
ਕੱਲ ਪੀਟੀਐਮ ਐ।
ਅੱਛਾ ਕੱਲ ਪੀਟੀਅਮ ਏ?
ਹਮ
ਏਨੀ ਜਲਦੀ
ਪੇਪਰ ਹੋਏ ਨੀ ਸੀ ਨਾ ਤੇ ਪੇਪਰਾਂ ਤੋਂ ਬਾਦ ਨਾਲ ਈ
ਅੱਛਾ-ਅੱਛਾ, ਠੀਕ ਐ ਠੀਕ ਐ।
ਪੀਟੀਐਮ ਨੀ ਸੀ ਹੋਈ। ਤੇ ਹੁਣ ਪੇਪਰ ਦਿਖਾਣਗੇ।
ਠੀਕ ਐ ਠੀਕ ਐ।
ਹਾਂ, ਫੇਰ ਸੈਕਿੰਡ ਟਰਮ ਸ਼ੁਰੂ ਹੋ ਜਾਣਾ ਨਾ ਹੁਣ। ਜਿਵੇਂ ਬਾਕੀ ਸਕੂਲਾਂ ਚ ਨੋਰਮਲ ਟੈਸਟ ਫੇਰ ਟੈਸਟ ਹੁੰਦੇ ਨੇ ਦੂਜੇ ਓਹ ਨੀ ਹੁੰਦੇ ਇਨਾਂ ਦੇ, ਸਿੱਧਾ ਪੇਪਰ ਲੈਂਦੇ ਨੇ।
ਠੀਕ ਐ-ਠੀਕ ਐ।
ਤੇ ਕੀ ਟਾਈਮਿੰਗ ਹੁੰਦੀ ਸਕੂਲ ਦੀ ਇਨਾਂ ਨੂੰ।
ਸ ਅ, ਸੱਤ ਸੱਤ-ਪੰਤਾਲੀ ਤੋਂ ਦੋ-ਪੰਦਰਾਂ।
ਅੱਛਾ-ਅੱਛਾ, ਸੱਤ-ਪੰਤਾਲੀ ਤੋ ਦੋ-ਪੰਦਰਾਂ। ਅੱਛਾ-ਅੱਛਾ।
ਬੱਸ ਚ ਜਾਂਦਾ ਏ ਘੰਟਾ ਪਹਿਲਾਂ ਸਾਢੇ ਕ ਛੇ ਵਜੇ ਤੱਕ ਬੱਸ ਆ ਜਾਂਦੀ ਹੈਗੀ।
ਅੱਛਾ ਚਲੋ ਠੀਕ ਐ, ਮੈਂ ਹੁਣੇ ਕਰਨਾ ਮੈਂ ਰੋਟੀ ਖਾਣੀ ਸੀ।
ਠੀਕ ਐ।
ਹਾਂ ਮੈਂ ਤੁਹਾਨੂੰ ਕਰਨਾ, ਕਾਲ ਕਰਨਾ ਜਰਾ।
ਠੀਕ ਹੈ ਜੀ।
ਠੀਕ ਹੈ ਜੀ ਭਾਏ ਸਤਿ ਸ਼੍ਰੀ ਅਕਾਲ।